ਹਾਂਜੀ ਕਿਵੇ ਔ ਠੀਕ
ਵਧੀਆ ਜੀ। ਤੁਸੀ ਦੱਸੋ?
ਹਾਂਜੀ ਵਧੀਆ। ਸ਼ਾਮ ਦਾ ਟਾਈਮ ਹੋ ਗਿਆ। ਕੀ ਕਮ ਕਰਦੇ ਸੀ?
ਬਸ ਵੇਲੇ ਸੀਗੇ। ਬਸ ਸੋਚਿਆ ਵੀ ਜੋਤ ਵਗੈਰਾ ਕਰਾਂਗੇ ਹੁਨ ਟੀ ਵੀ ਦੇਖਰੇ ਸੀਗੇ। ਤੁਸੀ ਦੱਸੋ?
ਅਛਾ। ਟੀ ਵੀ ਦੇਖਰੇ ਔ ਔਕੇ।
ਹਾਂਜੀ। ਤੁਸੀ ਦੱਸੋ?
ਤਾਂ ਅਸੀ ਟੀ ਵੀ ਵਗੈਰਾ ਸਾਰਾ ਕੁਛ ਬੰਦ ਕਰਤਾ ਦੇਖਦੇ ਨੀ ਹੈਗੇ ਏਨਾ।
ਕਿਉ?
ਅਹੀ ਬਸ ਮਤਲਬ ਰੈਸਟ ਵਗੈਰਾ ਕਰਦੇ ਰਈਦਾ ਜਾਦਾ। ਉਹ ਮਤਲਬ ਟੀਵੀ ਦਾ ਨਾ ਇਕ ਔ ਹੋਇਆ ਸੀ ਇਸ਼ੂ ਹੋ ਗਿਆ ਸੀ ਟੀਵੀ ਦੇ ਵਿਚ ਦਾ ਨਾ ਕਲਰ ਪਤਾ ਨੀ ਕੀ ਹੋ ਗਿਆ ਕਲਰ ਪੈਲੇਟ ਵਗੈਰਾ ਹੁੰਦੀ ਏ, ਪਤਾ ਨੀ ਕੀ ਹੁੰਦਾ ਇਦੇ ਵਿਚ ਇਦਾ ਨਾ ਟੀਵ ਦੇ ਵਿਚ ਆਵਾਜ਼ ਆਉਂਦੀ ਤੀ ਬਟ ਨਾ ਓਦਾ ਰੰਗ ਵਗੈਰਾ ਸਬ ਟੀ ਵੀ ਦਾ ਰੰਗ ਉੜ ਗਿਆ ਸੀਗਾ। ਫੇਰ ਅਸੀ ਔ ਦਿਖਾਇਆ ਹੁਣ ਉਨਾ ਨੇ ਕਿਹਾ ਜੇ ਰੰਗ ਖਾਇਆ ਵੀ ਇਦੇ ਤੇ ਚਾਰ ਹਜ਼ਾਰ ਰੁਪਇਯਾ ਲਗਿਆ ਸੀ। ਲੱਗੂਗਾ। ਸੈਮਸੰਗ ਦੀ ਐਲ ਸੀ ਡੀ ਤੀ ਦੇਖਲੋ ਤੁਸੀ ਅਸ ਤੀ ਮਤਲਬ ਲਈ ਸੀਗੀ ਉਹ ਵੀ ਅ, ਮੈਨ ਲੱਗਦਾ ਪੱਚੀ ੲਕ ਹਜ਼ਾਰ ਰੁਪਇਆੱ ਲਗਿਆ ਸੀ ਉਦੇ ਤੇ ਚਾਰ ਹਜ਼ਾਰ ਰੁਪਇਆ ਲੱਗੂ ਕਹਿਦੇ। ਤੇ ਹੁਨ ਜੇ ਅਸੀ ਉਨੂੰ ਵੇਚਾਂਗੇ ਤਾਂ ਔ ਸਟਿਕ ਸ਼ੀਸ਼ਾ ਏ, ਔ ਪੰਜ ਸੌ ਰੁਪਏ ਦਾ ਵੀ-
ਵੀ ਏ ਚੀਜਾ ਖਰਾਬ ਹੋ ਜਾਦਾ ਮਤਲਬ ਨਾ ਅਸੀ ਨਾ ਇਕ ਲੋ ਲੋਟਰੀ ਵਗੈਰਾ ਪੱਟੀ ਸੀ। ਸੀਗੀ ਉਦੇ 'ਚ ਐਲਸੀਡੀ ਮਿਲੀ ਸੀਗੀ ਤੇ ਔ ਨਾ ਅਸੀ ਪਰ ਤਾਂ ਸਾਡੇ ਲਗੀ ਹੋਈ ਸੀਗੀ ਨੀਚੇ ਮਤਲਬ ਦਾਦੂ ਵਗੈਰਾ ਜਦੋ ਹੁੰਦੇ ਜਦੋਂ ਦਾਦੂ ਹੁੰਦੇ ਸੀ ਨਾ ਉਦੋਂ ਲਾਈ ਸੀ। ਕੀ ਨੀਚੇ ਤੇ ਔ ਨਾ ਫੇਰ ਨਾ- ਕਰਕੇ ਨਾ ਮੰਮਾ ਨੇ ਬੈਡ 'ਚ ਰੱਖ ਤੀ ਤੇ ਨਾ ਉਹ ਮਤਲਬ ਬੈਡ ਚੋਂ ਕੱਪੜੇ ਕਢਣ ਲੱਗੇ ਨਾ ਔ ਪੈਰ ਟੀਕ ਗਿਆ ਔ ਨੀਰੀ ਸਕਰੀਨ ਸੀ ਔ ਸਾਰੀ ਟੁੱਟ ਗਈ। ਔ ਏਦਾਂ ਹੀ ਵੇਸਟ ਗਈ ਹ ਜਿਨਾ ਮਤਲਬ ਨਵੀ ਸਿਰਫ ਮੈਨ ਲਗਦਾ ਤਿੰਨ ਕੁ ਮੀਨੇ ਲਾਈ ਹੋਨੀ ਉਹ ਮਸਾਂ।
ਅਛਾ। ਪਤਾ ਨੀ ਪੇਲਾਂ ਦੇ ਟੀ ਵੀ ਕਿਨੇ ਵਧੀਆ ਹੁੰਦੇ ਸੀ ਨਾ, ਹੁਨ ਤਾਂ ਜਸਟ ਇਕ ਲਿਫਾਫੇ ਵਾਂਗੂ ਨੇ ਇਹ ਵੀ ਮਤਲਬ- ਥੋੜੀ ਜੀ ਝਰੀਟ ਲਗ ਗੀ ਉਦੀ ਖਰਾਬ ਹੋ ਜਾਨਗੇ। ਇਹਨਾ ਦੀ ਮੇਨਟੇਨੈਂਸ ਵੀ ਬੋਤ ਹਾਈ ਐ। ਨਹੀ ਬੋਤ ਹਾਈ ਮੇਨਟੇਨੈਂਸ ਭਾਲਦੇ ਨੇ ਬਈ ਏ ਚੀਜਾ ਨੇ ਜੋ ਪਤਾ ਨੀ ਮੈਨੂੰ ਤਾਂ ਇਨ੍ਹਾਂ ਜਵੇ ਲਗਦਾ ਵੀ ਹੈਨਾ ਵਧੀਆ ਨੀ ਹੈ
ਸਈ ਗੱਲ ਐ। ਹੁਨ ਪੇਲਾ ਵਾਲੇ ਟੀਵੀਆਂ 'ਚ ਜੋ ਚੀਜ ਸੀ ਨਾ ਉਨਾ ਤੇ ਜਿਨਾ ਮਰਜ਼ੀ ਔ ਕਰ ਲੋ ਕੁਛ ਨੀ ਹੁੰਦਾ ਸੀਗਾ ਹੁਨ ਵਾਲੇ ਟੀ ਵੀ- ਨਾਉ ਮੈਂ ਕੇਰੀ ਆ ਥੋੜਾ ਜਾ ਵੀ ਕੁੱਛ ਹੋਜੇ ਨਾ- ਸਕਰੀਨ ਖਰਾਬ ਹੋ ਜਾਦੀ ਆ, ਬਲੈਕ ਐਂਡ ਵਾਈਟ ਆਣ ਲਗ ਜਾਦੀ ਆ, ਮਤਲਬ ਬਹੁਤ ਜਿਆਦਾ ਹੋ ਜਾਦਾ ਬੰਦਾ ਇਨੇ ਪੈਸੇ ਲੈ ਕੇ ਕੇ ਖਰੀਦਦਾ ਵੀ ਹੈ।
ਤੇ ਇਕ ਏ ਚੀਜ ਹੋਰ ਐ ਮੇਰੇ ਨਾਨਾ ਜੀ ਦਾ ਜੋ ਟੀ ਵੀ ਹੈ। ਉਹ ਸਾਨੇ ਮਤਲਬ-ਲ ਨਾਨਾ ਜੀ ਦਾ ਟੀ ਵੀ ਲਿਆ ਸੀ ਸਾਨੇ। ਅਈ ਵੀ ਹਾਂ ਚੱਲ ਯਾਦ ਹੋ ਜਾਂਦੀ ਵੱਡੇ ਬਜ਼ੁਰਗਾਂ ਦੀ ਹੈਨਾ। ਉਟ ਟੀ ਵੀ ਸਾਡੇ ਚੱਲਦਾ ਏਨਾ ਵਧੀਆ ਚੱਲਦਾ ਬਟ ਔ ਐਲ ਸੀ ਡੀ ਖਰਾਬ ਹੋ ਗਈ। ਉ ਟੀ ਵੀ ਦੇਖ ਲੋ, ਨਾਨਾ ਈ ਦੇ ਟਾਈਮ ਦਾ।
ਉਹੀ ਤਾਂ ਗੱਲ ਹੈ, ਮਤਲਬ ਪੁਰਾਣੀਆਂ ਚੀਜ਼ਾਂ ਅਗਰ ਆਪ ਲਾਈਏ ਨਾ ਹੁਣ ਹੁਣ ਤੁਸੀਂ ਨਾ ਪੁਰਾਣੇ ਅਸੀਂ ਦੇਖਲੋ, ਭਾਂਡੇ ਵਗੈਰਾ ਦੇਖ ਲਓ, ਕਿੰਨੇ ਬੰਦੇ ਹੁਣ ਰੱਖਦੇ ਆ ਹੁਣ ਜਿਹੜੇ ਸਟੀਲ ਵਗੈਰਾ ਦੇ ਅੱਗੇ ਕਿਹੜਾ ਸੇਫ ਆ, ਪਹਿਲਾਂ ਜਿਵੇਂ ਪੀਂਦੇ ਹੁੰਦੇ ਸੀਗੇ ਉਹ ਪੱਤਲ ਦੇ ਭਾਂਡ, ਤਾਂਬੇ ਦੇ ਭਾਂਡੇ, ਵਹਿਚ ਕਿੰਨੇ ਸੇਫ ਰਹਿੰਦੇ ਸੀਗੇ ਬੰਦੇ, ਹੁਣਾ ਕੀ ਪੀਣ ਲੱਗੇ ਇਹਨਾਂ 'ਚ ਸਟੀਲ ਜਿ ਦੇ 'ਚ ਹੁਣ ਤਾਂ ਕੋਈ ਉਹੀ ਨਹੀਂ ਰਹਿੰਦੀ, ਹਾਂਜੀ ਹਾਂ, ਤੁਸੀਂ ਕਦੇ ਮਿੱਟੀ ਦੇ ਭਾਂਡੇ ਨਾਲ ਖੇਡਿਓ?
ਹਾਂ ਸਾਰੇ ਹੀ ਖੇਲੇ ਨੇ ਉਹ ਤਾਂ, ਹਾਂ ਮੈਨੂੰ ਬਹੁਤ, ਮੈਨੂੰ ਮ ਮਿੱਟੀ ਨਾਲ ਵਧੀਆ, ਮਤਲਬ ਮਿੱਟੀ ਦੇ ਭਾਂਡੇ ਵਧੀਆ ਲੱਗਦੇ ਨੇ, ਪਤਾ ਨੀ ਇੱਕ ਵਧੀਆ ਨੈਚੁਰਲ ਜਿ ਫੀਲਿੰਗ ਆਉਂਦੀ ਨਾ।
ਹਾਂਜੀ, ਮਤਲਬ ਨਾ ਅਸੀਂ ਨਾ ਸਾਰੀਆਂ ਕੁੜੀਆਂ ਆਢ ਗੁਆਂਢ ਦੀਆਂ, ਇਕੱਠੀਆਂ ਹੋ ਕੇ ਨਾ ਕੁੜੀਆਂ ਅਸੀਂ ਭਾਂਡੇ ਬਣਾਉਣੇ ਮਿੱਟੀ ਦੇ ਐਨੇ ਸਾਰੇ, ਫਿਰ ਅਸੀਂ ਖੇਡਦੇ ਹੁੰਦੇ ਸੀਗੇ। ਆਲੇ ਦੁਆਲੇ ਮੰਜੇ ਲਾ ਕੇ ਨਾ ਇੱਕ ਘਰ ਬਣਾ ਕੇ, ਫ਼ਿਰ ਅਸੀ ਖੇਡਦੇ ਹੁੰਦੇ ਬੜਾ ਮਜ਼ਾ ਆਉਂ ਸੀਗਾ ਉਸ ਟਾਈਮ, ਉਸ ਟਾਈਮ ਤੁਪ ਛਾ ਦਾ ਵੀ, ਨਹੀਂ ਹੁੰਦਾ ਸੀਗਾ।
ਓਕੇ, ਨਹੀਂ ਬਹੁਤ ਵਧੀਆ ਯਾਰ ਉਹ, ਮਤਲਬ ਮੈਨੂੰ ਤਾਂ ਆਪ ਬਹੁਤ ਵਧੀਆ ਲੱਗਦਾ।
ਹੁਣ ਵੀ ਕਈ ਵਾਰ ਲੱਗਦਾ ਕਿ ਨਾ ਹੁਣ ਵੀ ਮਿੱਟੀ ਦੇ ਭਾਂਡੇ ਬਣਾ ਲਓ, ਅਗਰ ਮਿੱਟੀ ਕਿਤੇ ਉਹ ਹੋਵੇ ਪਰ ਹੁਣ ਲੱਗਦਾ ਵੀ ਯਾਰ ਇਨੀ ਧੁੱਪ 'ਚ ਕੌਣ ਜਾਊ, ਕੌਣ ਸੁਕਾਊ ਉਹਨਾਂ ਨੂੰ, ਛੱਡੋ ਪਰਾਂ।
ਪਹਿਲਾਂ ਮਤਲਬ ਪਾਗਲ ਜ ਮਤਲਬ ਜਵਾਕ ਹੁੰਦੇ ਤੇ ਪਹਿਲਾਂ ਇੰਨਾ ਦਿਮਾਗ ਨੀ ਲਾਉਂਦੇ, ਤੇ ਹੁਣ ਆਪਾਂ ਹਰੇਕ ਚੀਜ਼ ਨੂੰ ਕਰਨ ਲੱਗੇ ਸੌ ਵਾਰ ਸੋਚ ਦਿਮਾਗ ਲਾਉਦੇ ਆ, ਬਸ ਫਿਰ ਉਹ ਤਾਂ ਹੀ ਉਹ ਚੀਜ਼ਾਂ ਮਤਲਬ ਹੁਣ ਨਾ, ਇੱਕ ਧੁੱਪ ਬਹੁਤ ਜ਼ਿਆਦਾ ਹੁੰਦੀ ਹੈ ਦੁਪਹਿਰ ਦੇ ਟਾਈਮ ਤੇ ਉੱਠਿਆ ਨਹੀਂ ਜਾਂਦਾ।
ਹਾਂਜੀ ਹਾਂ, ਮਤਲਬ ਮੈਂ ਕਹਿ ਰਿਹਾ ਪਾਣੀ ਦਾ ਗਲਾਸ ਤੱਕਣੀ ਪਿਆ ਜਾਂਦਾ ਹੈਗਾ, ਅਗਲਾ ਕਹਿੰਦਾ ਵੀ ਕੌਣ ਜਾਊਗਾ ਦੂਜੇ ਕਮਰੇ ਜਾਂ ਕਿੱਦਾਂ।
ਹਾਂ ਸਹੀ ਕਹਿ ਰਹੇ ਹੋ, ਨਹੀਂ ਬਟ ਯਾਰ ਉਹ ਤਾਂ ਟੀ ਵੀ ਦਾ ਤਾਂ ਮੈਨੂੰ ਤਾਂ ਲੱਗਦਾ ਹੁਣ ਜੇ ਅਸੀਂ, ਟੀ ਵੀ ਵਗੈਰਾ ਖਰੀਦਾਂਗੇ ਨਾ ਅਸੀਂ ਪੁਰਾਣਾ ਟੀ ਵੀ ਖਰੀਦਾਂ ਕਰਾਂਗੇ ਅਸੀਂ, ਹੁਣ ਐਲ ਸੀ ਡੀ ਵਗੈਰਾ ਤੇ ਪੈਸੇ ਨਹੀਂ ਖਰਾਬ ਕਰਦੇ। ਏਦੋਂ ਤਾਂ ਨਾ ਜੋ ਦੇਸੀ ਅਲਸੀਡੀਆਂ ਹੁੰਦੀਆਂ ਨੇ, ਗਿਆਰਾਂ ਦਸ ਹਜ਼ਾਰ ਦੀਆਂ ਵੱਡੀਆਂ ਵੱਡੀਆਂ, ਅਲ ਸੀ ਡੀ ਡੀਆਂ ਮਿਲ ਜਾਂਦੀਆਂ ਨੇ, ਉਹ ਕਹਿ ਦਿੰਦੇ ਨੇ ਵੀ ਖ਼ਰਾਬ ਹੋ ਸਕਦੀ ਹੈ ਵੀ ਇਹਦੀ ਕੋਈ ਗਰੰਟੀ ਗਰੰਟੀ ਤਾਂ ਫਿਰ ਇਹਨਾਂ ਦੀ ਵੀ ਨੀ ਹੈਗੀ, ਜੋ ਬ੍ਰਾਂਡ ਦੀ ਆਪਾਂ ਲੈਂਦੇ ਜਿਵੇਂ ਸੈਮਸੰਗ ਦੀ ਐਲ ਸੀ ਲਈ ਸਨੇ ਮੈਂ ਇਹੀ ਚੀਜ਼ ਸੋਚੀ ਵੀ ਹਾਂ, ਬਈ ਬ੍ਰੈਂਡ ਦੀ ਹਨਾ ਹੈਂਗ ਹੋ ਜਾਂਦੀ ਸੀਗੀ ਉਹ, ਬਹੁਤ ਮਤਲਬ ਤੰਗ ਫੇਰ ਮੈਂ ਤਾਂ ਹੁਣ ਸੋਚ ਲਿਆ, ਦੇਸੀ ਐਲਸੀ ਡੀ ਲੈ ਲਾਂਗੇ, ਕਿ ਉਹ
ਬ੍ਰੈਂਡ, ਬ੍ਰੈਂਡ ਦੇ ਚੱਕਰ 'ਚ ਪੈਸੇ ਗਵਾਹ ਕੇ ਬਹਿ ਜਾਂਦੇ ਹਾਂ ਆਪਾਂ।
ਬਥੇਰਾ ਚੱਲਦੀਆਂ ਨੇ ਦੇਸੀ ਐਲ ਸੀ ਡੀਆਂ ਵੀ, ਬਥੇਰਾ ਵਧੀਆ ਹੁੰਦੀਆਂ ਨੇਗੀਆਂ। ਮੇਰੇ ਨਾਨਕੇ ਦੇਸੀ ਐਲ ਸੀ ਡੀ ਆ, ਉਹਨੂੰ ਪਤਾ ਨੀ ਕਿੰਨੇ ਸਾਲ ਹੋ ਗਏ। ਉਹ ਹੁਣ ਤੱਕ ਖ਼ਰਾਬ ਨਹੀਂ ਹੋਈ ਹੈਗੀ, ਇਗਜ਼ਾਮ ਵਗੈਰਾ ਦੀ ਆ। ਐ ਮਤਲਬ ਕੋਈ ਹਾਂ, ਮਤਲਬ ਕੰਪਨੀ ਦੀ ਹੈ। ਬਟ ਇਹਦਾ ਇੰਨੀ ਬ੍ਰੈਂਡ ਵੈਲਿਊ ਨਹੀਂ ਹੈਗੀ ਉਹਦੀ, ਜਿੰਨੀ ਸੈਮਸਗ ਜੀਨੀ।
ਉਹੀ ਤਾਂ ਗੱਲ ਹੈ ਲੋਕਾਂ ਨਾ ਹੁਣ ਸੋਂਅ ਦਾ ਪੈ ਗਿਆ, ਕਈ ਨਿਵਾਉਂਦੇ ਨੇ ਐਡੀ ਵੱਡੀ -ਵੱਡੀ ਬੱਤੀ ਇੰਚ ਦੀ ਹੋ ਗਈ ਕਿੱਦਾਂ ਮਤਲਬ ਐਡੀ ਵੀ ਨਹੀਂ ਡਵਾਉਣੀ ਚਾਹੀਦੀ ਹੈਗੀ, ਤੁਸੀਂ ਦੇਖਣਾ ਛੋਟੀ 'ਚ ਵੀ ਦੇਖਿਆ ਜਾ ਸਕਦਾ, ਵੱਡੀ 'ਚ ਕਿਹੜਾ ਕੁਝ ਜਿਆਦਾ ਹੀ ਵਧੀਆ, ਦਿਖ ਜੂਗਾ।
ਹਾਂ ਬਸ ਇਹੀ ਚੀਜ਼ ਹੈ, ਉਹ ਤਾਂ ਹਾਂ ਇੱਕ ਤਾਂ ਹੁਣ ਅਸੀਂ ਟੀ ਵੀ ਗਣੀਓ ਬੈਠਿਆ ਯਾਰ, ਉਹ ਵਾਈਫਾਈ ਚਲਾਇਆ ਸੀਗਾ ਉਹ ਵਾਈਫਾਈ ਜੀਓਦਾ ਲਵਾ ਲਿਆ ਉਹਓਨੇ, ਹਮ। ਜੀ ਓਦੇ ਵਾਈਫਾਈ ਦੀ ਬਹੁਤ ਜ਼ਿਆਦਾ ਮਤਲਬ ਆਪਾਂ ਕਹਿ ਸਕਦੇ ਹਾਂ ਪੈਸੇ ਰਿਚਾਰਜ ਦੇ ਬਹੁਤ ਜ਼ਿਆਦਾ ਹਾਈ ਨੇ ਜੇ ਤਾਂ ਨੈੱਟ ਪਲੱਸ ਕਹਿੰਦੇ ਵਧੀਆ ਮੈਂ ਸੁਣਿਆ
ਅ ਨਹੀਂ ਇਹ ਤਾਂ ਚੰਗਾ ਤ ਨਾ ਮਤਲਬ ਹਾਂ ਸਹੀ ਗੱਲ ਹੈ ਵਧੀਆ
ਮੈਂ ਤਾਂ ਬਹੁਤ ਪੈਸੇ ਪਾਤੇ ਸੀ ਜੀ ਮਹੀਨੇ ਦਾ ਸੱਤ ਸੌ ਰੁਪਏ ਦਾ ਰਿਚਾਰਜ ਉਹ ਮਤਲਬ ਮਹੀਨਾ ਵੀ ਨੀ ਚੱਲਦਾ ਪੂਰਾ ਅਠਾਈ ਇੱਕ ਦਿਨ ਚੱਲਦਾ ਬਹੁਤ ਮਹੀਨੇ ਦੀ ਹਜ਼ਾਰ ਜੀ ਬੀ ਮਿਲਦੀ ਹੈ ਤੇ ਸਾਰੇ ਮਤਲਬ ਫੇਰ ਡੈਡੀ ਕਹਿੰਦੇ ਨੇ ਮੇਰੇ ਫੋਨ ਚ ਰਿਚਾਰਜ ਕਰ ਫੇਰ ਮੈਂ ਆਪਦੇ ਫੋਨ ਚ ਰੀਚਾਰਜ ਕਰਨਾ ਹੁੰਦਾ ਕਿਉਂਕਿ ਮੈਂ ਫੇਿਰ ਐਵੇਂ ਬਾਹਰ ਅੰਦਰ ਜਾਂਦੀ ਹ ਫੋਨ ਵਗੈਰਾ ਕਰਨਾ ਪੈਂਦਾ ਮੈਂ ਕਿਹਾ ਮੈਨੂੰ ਤਾਂ ਫੇਰ ਇਹ ਦੁੱਗਣੇ ਖਰਚਾ ਪੈ ਰਿਹਾ ਮਤਲਬ ਮੈਂ ਮਹੀਨੇ ਦਾ ਸੱਤ ਸੌ ਰੁਪਏ ਦਾ ਵਾਏ ਫਾਇ ਦਾ ਕਰਾਂ ਫਿਰ ਮੈਂ ਤੁਹਾਡਾ ਅਲਗ ਤੋਂ ਰਿਚਾਰਜ ਕਰਾਂ ਆਪਦਾ ਅਲੱਗ ਤੋਂ ਰਿਚਾਰਜ ਕਰਾਂ ਫਿਰ ਇਹ ਤਾਂ ਮੈਨੂੰ ਬਹੁਤ ਜ਼ਿਆਦਾ ਪੈਸੇ ਪੈ ਰਹੇ ਨੇਗੇ ਫੇਰ ਮੈਂ ਹੁਣ ਰਿਕੁਐਸਟ ਪਾਤੀ ਵੀ ਪੱਟ ਕੇ ਲੈ ਜਾਓ ਸਾਨੂੰ ਨੀ ਚਾਹੀਦਾ ਹੁਣ ਅਸੀਂ ਨੈਟਪਲਸ ਵਗੈਰਾ ਦਾ ਲਵਾਵਾਂਗੇ
ਸਹੀ ਗੱਲ ਹੈ ਪਤਾ ਹੈ ਨਾ ਮਤਲਬ ਇੱਕ ਫਾਲਤੂ ਦਾ ਹੀ ਖਰਚਾ ਹੁੰਦਾ ਹੁਣ ਨਾ ਮਤਲਬ ਸਾਡੇ ਐਲ ਸੀ ਡੀ ਚ ਹੁੰਦਾ ਤੇ ਸਾਡੇ ਕੋਲ ਚਾਰ ਫੋਨ ਨੇ ਤੇ ਚਾਰੋਂ ਫੋਨਾ ਚ ਹੁੰਦਾ ਮੈਂ ਤੁਸੀਂ ਦੇਖ ਲਓ ਕਿ ਸਾਡਾ ਮਹੀਨੇ ਦੇ ਵਿੱਚ ਤਿੰਨ ਹਜ਼ਾਰ ਦੇ ਤਾਂ ਰਿਚਾਰਜ ਹੀ ਹੁੰਦੇ ਨੇ ਇਕੱਲੇ ਜਿਹੜੇ ਰਿਚਾਰਜ
ਨਾ ਬਈ ਰਿਚਾਰਜ ਤਾਂ ਬਹੁਤ ਪੈਸੇ ਖਾਦੇ ਆ ਫੇਰ ਵਾਈਫਾਈ ਦਾ ਤਾਂ ਫਾਇਦਾ ਜੇ ਘਰ ਦੇ ਵਿੱਚ ਆਪਾਂ ਕਹਿ ਸਕਦੇ ਹਾਂ ਚਾਰ ਪੰਜ ਫੋਨ ਨੇ ਹੁਣ ਸਾਡੇ ਦੋ ਫੋਨ ਨੇ ਘਰ ਚ ਹਨਾ ਤੇ ਡੈਡੀ ਦਾ ਫੋਨ ਹੈ ਜੋ ਮੈਂ ਉਹਨਾਂ ਨੂੰ ਕਿਹਾ ਵੀ ਤੁਹਾਨੂੰ ਜੇ ਦੇਖਣਾ ਹੁੰਦਾ ਕੁਛ ਵੀ ਤੁਸੀਂ ਮੇਰੇ ਤੋਂ ਹੋਟਸਪੋਟ ਲੈ ਲਿਆ ਕਰੋ ਮੈਂ ਆਪਦਾ ਰਿਚਾਰਜ ਵੱਡਾ ਕਰ ਲਿਆ ਕਰੂ ਉਹ ਕਹਿੰਦੇ ਨੇ ਨਹੀਂ ਮੇਰਾ ਰਿਚਾਰਜ ਕਰੋ ਯੇ ਵੋ ਫੇਰ ਐਮੇ ਮੈ ਜੇ ਥੋੜਾ ਰਿਚਾਰਜ ਕਰਨਾ ਮੈਂ ਆਪਦਾ ਰਿਚਾਰਜ ਕਰਨਾ ਮ ਫਿਰ ਵਾਈਫਾਈ ਮੈਂ ਕਿਉਂ ਭਰਾਂ ਇੰਨਾ ਖਰਚਾ ਆ
ਉਹ ਹਾਂ ਹਾਂ ਮੈਂ ਤੁਹਾਨੂੰ ਦੱਸਾਂ ਮਤਲਬ ਫਾਈਵ ਜੀ ਫਾਈਵ ਜੀ ਲੇਣ ਚ ਨਾ ਬਹੁਤ ਫਾਈਦਾ ਅਗ ਫਾਈਵ ਜੀ ਸਿੰਮ ਹੈ ਫਾਈਵ ਫੋਨ ਫਾਈਵ ਜੀ ਫ ਮਰੇ ਸਿਸਟਰ ਦਾ ਫਾਈਵ ਜੀ ਫੋਨ ਹੈ ਫਾਈਵ ਜੀ ਉਹ ਸਿੰਮ ਹੈ ਉਹਦਾ ਮਤਲਬ ਉਹ ਸਾਢੇ ਤਿੰਨ ਸੌ ਦਾ ਰਿਚਾਰਜ ਕਰਾਉਂਦੀ ਹੈ ਤੇ ਉਹਨਾ ਨੂੰ ਲਿਮਟਿਡ ਡਾਟਾ ਮਿਲਦਾ ਤੇ ਮਤਲਬ ਮੇਰੇ ਵਾਲੇ ਫੋਨ ਚ ਵੀ ਹੈਗਾ ਰਿਚਾਰਜ ਤੇ ਅਸੀਂ ਇੱਦਾਂ ਕਰੀਦਾ ਕੋਲਿੰਗ ਦਾ ਪਵਾ ਲੈਂਦੇ ਹਾਂ ਨੈੱਟ ਉਹ ਤੋ ਫੁੱਕ ਕੀ ਜਾਂਦੇ ਆਂ ਮਤਲਬ ਸ਼ਾਮ ਤੱਕ ਵਧੀਆ ਲੰਘ ਜਾਂਦਾ ਹੈ ਅਗਰ ਆਪਾਂ ਫਾਈਵ ਜੀ ਲਈਏ ਤਾਂ
ਐਲ ਸੀ ਡੀ ਵਗੈਰਾ ਵੀ ਚੱਲਦੇ ਹਨਾ ਹੁਣ ਉਹ ਜੋ ਪੁਰਾਣਾ ਟੀ ਵੀ ਹੈ ਉਹ ਜੀਓ ਉਹਦੇ ਤੇ ਜੀਓ ਫਾਈਬਰ ਤੇ ਚੱਲ ਰਿਹਾ ਹੈਗਾ ਉਹ
ਹਾਂਜੀ
ਬਾਕੀ ਕਹਿੰਦੇ ਵੀ ਤਾਰ ਵਾਲਾ ਜੋ ਮਤਲਬ ਵਾਇਲਡ ਕਨੈਕਸ਼ਨ ਹੁੰਦਾ ਨਾ ਉਹਦੀ ਸਪੀਡ ਹਾਈ ਹੁੰਦੀ ਹੈ ਵਾਇਰਲੈਸ ਦੀ ਸਪੀਡ ਨਹੀਂ ਹੁੰਦੀ ਬਟ ਇਹ ਵਾਲੇ ਖੇਤਾਂ ਕਰਕੇ ਨਾ ਹਨੇਰੀ ਆਊਗੀ ਤਾਂ ਤੀਹ ਦਿਨ ਸਾਡੀ ਤਾਂ ਫਿਰ ਤਾਰ ਈ ਟੁੱਟ ਜਇਆ ਕਰੂਗੀ ਤਾਂ ਤਾਰੇ ਪਵਾਉਂਦੇ ਰਹਿ ਜਾਂਗੇ ਉਹ ਬਹੁਤ ਸਿਆਪੇ ਨੇ ਯਾਰ ਇਹਨਾਂ ਚੀਜ਼ਾਂ ਦੇ ਡਿਜੀਟਲ ਚੀਜ਼ਾਂ ਦੇ ਬਹੁਤ ਸਿਆਪੇ ਨੇ ਸੱਚੀ
ਇਹ ਮੈਂ ਤੁਹਾਨੂੰ ਦੱਸਿਆ ਸਾਡੇ ਆਲੇ ਦੁਆਲੇ ਸਾਡੇ ਆਲੇ ਦੁਆਲੇ ਐਨੇ ਰੇਂਜਾ ਇੰਨੇ ਵਾਈਫਾਈ ਲੱਗੇ ਹੋਏ ਨਾ ਮਤਲਬ ਹਰੇਕ ਕੋਈ ਸਾਲ ਦਾ ਕਰਾਉਂਦਾ ਉਹ ਨੂੰ ਵਧੀਆ ਬਜਟ ਮਿਲ ਜਾਂਦਾ ਕਿਸੇ ਨੇ ਬੀ ਐਸ ਐਨ ਐਲ ਦਾ ਕਰਾਇਆ ਹੋਇਆ ਕਿਸੇ ਨੇ ਏਅਰਟੈਲ ਦਾ ਮਤਲਬ ਏਦਾਂ ਕਰਾਉਂਦੇ ਮਤਲਬ ਜਿਹਨਾਂ ਨੂੰ, ਵਧੀਆ ਖਰਚਾ ਪੈ ਜਾਂਦਾ ਮਤਲਬ ਇੰਨਾ ਮਹਿੰਗਾ ਨਹੀਂ ਹੁੰਦਾ।
ਅੱਛਾ ਠੀਕ ਹੈ ਨਹੀਂ ਵਧੀਆ ਹੈ ਯਾਰ ਵਾਈਫਾਈ ਤਾਂ ਲਵਾਉਣਾ ਬਹੁਤ ਜ਼ਰੂਰੀ ਆ ਮੈਂ ਤਾਂ ਇਹੀ ਸਮਝਦੀ ਹਾਂ ਫੇਰ ਜੇ ਹੁਣ ਮੈਂ ਰਿਚਾਰਜ ਕਰੂੰਗੀ ਡੈਡੀ ਦਾ ਤਾਂ ਮੇਰਾ ਰਿਚਾਰਜ ਜੁਲਾਈ ਚ ਮੁੱਕ ਜੁ ਫੇਰ ਮੈਂ ਫੇਰ ਚਾਰਜ ਕਰੋ ਬਹੁਤ ਪੰੰਗੇ ਨੇ ਮੈਂ ਹੁਣੇ ਛੇ ਸੌ ਦਾ ਰਿਚਾਰਜ ਕਰਕੇ ਹਟੀ ਆ ਵੀ ਆਈ ਦਾ ਸਿਮ ਹੈ
ਅੱਛਾ ਵੀ ਆਈ ਚ ਤਾਂ ਫਿਰ ਮਿਲਦਾ ਬੋਤ ਵੀ ਆਈ ਚ ਦਾ ਬੜਾ ਡਾਟਾ ਮਿਲਦਾ ਮੈਂ ਸੁਨੇਆ।
ਵੀ ਦੇ ਰਿਚਾਰਜ ਬੋਤ ਮੈਂਗੇ ਨੇ ਮਤਲਬ ਏਦੇ ਚ ਦੋ ਜੀਬੀ ਮਿਲਦੀ ਐ ਫਰੀ। ਇੱਕ ਮੀਨੇ ਲਈ ਮਤਲਬ ਨਾਲ ਆਪਾਂ ਜੋ ਵੀ ਕਰਦੇ
ਮੇਰੀ ਮਾਸੀ ਦਾ ਐਦਾਂ ਈ ਆ ਵੀ ਆਈ ਸਿੰਮ ਆ ਓਨਾਂ ਦਾ ਓਨਾਂ ਨੂੰ ਬਾਰਾਂ ਵਜੇ ਤੱਕ ਦਾ ਮਿਲਦਾ ਫਰੀ ਡਾਟਾ ਫਿਰ ਬਾਰਾਂ ਵਜੇ ਤੋਂ ਬਾਦ ਓਨਾਂ ਦਾ ਹੁੰਦਾ ਪੈਸੇ ਆਲਾ ਸ਼ੁਰੂ ਠੀਕ ਐ। ਫੇਰ ਸੈਟਡੇ ਸੰਡੇ ਓਨਾਂ ਨੂੰ ਬਚੇਆ ਹੋਏਆ ਡਾਟਾ ਮਿਲਦਾ ਮਤਲਬ ਵੀ ਆਈ ਦਾ ਬਹੁ ਫਾਇਦਾ ਵੀ ਐ ਏਸ ਸਾਬ ਨਾਲ ਤਾਂ
ਹਾਂ ਹੈਗਾ ਮੇ ਵੀ ਮੈਂ ਨਟ ਜ਼ਾਦਾ ਯੂਜ ਕਰਦੀ ਆਂ ਏ ਵੀ ਕੈ ਸਕਦੇ ਆਂ।
ਹਾਂਜੀ ਹਾਂ ਏ ਤਾਂ ਹੈ।
ਹੈਲੋ, ਬਟ ਯਾਰ ਬੋਤ ਰਿਚਾਰਜ ਤਾਂ ਕੋਈ ਮਰਜ਼ੀ ਕਿਸੇ ਮਰਜੀ ਕੰਪਨੀ ਦਾ ਕਰ ਲੈ ਬਹੁ ਜ਼ਾਦਾ ਹਾਈ ਨੇ।
ਸਈ ਗੱਲ ਐ ਹੁਨ ਤਾਂ ਮੈਂ ਕੈ ਰਈ ਆਂ ਹਰੇਕ ਚੀਜ਼ ਮੈਂਗਾਈ ਹੋ ਗਈ ਕੋਈ ਦੁਕਾਨ ਤੇ ਲੇਨ ਬਗ ਜੋ ਹੁਨ ਤਾਂ ਓ ਐਡੀ ਮੈਂਗੀ ਹੋਗੀ।
ਹਾਂ ਮਤਲਬ ਆਪਾਂ ਜੇ ਫੋਨ ਵੀ ਲਈਏ ਤਾਂ ਓ ਵੀ ਐਨਾ ਮੈਂਗੈ ਬਟ ਏਦਾਂ ਐ ਯਾਰ ਫੋਨ ਇੱਕ ਫੋਨ ਘਰ ਚ ਐਕਸਟਰਾ ਆ ਜੇ ਨਾ ਬਹੋਤ ਓਦੇ ਖਰਚੇ ਕੱਲਾ ਐਂ ਨੀ ਇੱਕ ਵਾਰ ਫੋਨ ਲੈ ਲਿਆ ਤਾਂ ਸਾਰੇ ਖਰ ਚ ਨਈ ਓਦੇ ਚ ਰਿਚਾਰਜ ਦਾ ਸਿੰਮ ਲੈਨਾ ਰਿਚਾਰਜ ਵਗੈਰਾ ਬਹੋਤ ਕੁਛ
ਹਾਂ ਸਈ ਗੱਲ ਐ ਪੈਲਾਂ ਬਟਨ ਆਲੇ ਫੋਨ ਹੁੰਦੇ ਸੀਗੇ ਕੋਈ ਖਰਚਾ ਨੀ ਵੈਸੇ ਬਟਨ ਆਲੇਆਂ ਦਾ ਹੁਨ ਵੀ ਖਰਚਾ ਨਈ। ਹੁਨ ਬੰਦੇ ਨਾ ਟੱਚ ਫੋਨ ਲੇ ਲਿੰਦੇ ਆ ਓਨੂੰ ਓਦਾ ਫੁਟਨ ਦਾ ਡਰ ਕਦੇ ਕੋਈ ਡਰ ਬਟਨ ਆਲਾ ਨਾ-ਨਾ ਤਾਂ ਓਦਾ ਤਿੜਦਾ ਹੈਗਾ ਨਾ ਓ ਖਰਾਬ ਹੁੰਦਾ ਹੈਗਾ ਓਦੀ ਏ ਗਰੰਟੀ ਹੁੰਦੀ ਐ ਪੂਰੀ।
ਬਟਨ ਆਲਾ ਫੋਨ ਤਾਂ ਵਦੀਆ ਮੈਂ ਹਜ਼ਾਰ ਰੁਪਏ ਦਾ ਬਟਨ ਆਲਾ ਫੋਨ ਲੈ ਕੇ ਦਿੱਤਾ ਸੀ ਮੰਮੀ ਨੂੰ। ਮੰਮੀ ਕੈਂਦੀ ਮੈਂ ਨੀ ਚਲਾਂਦੀ ਮੈਨੂੰ ਤਾਂ ਵੱਡਾ ਫੋਨ ਲੈ ਕੇ ਦਓ ਮਹਾਂ ਇੱਕ ਫੋਨ ਥੋਡੇ ਆਲਾ ਜੁੜ ਜੂਗਾ। ਮਹਾਂ ਬਸ ਫੇਰ ਤਾਂ ਮਹਾਂ ਹੋ ਗੀਆਂ ਕਮਾਈਆਂ, ਮਹਾਂ ਜੇੜੇ ਦੋ ਰੁਪਏ ਹਨਾ ਮਤਲਬ ਬਹੁ ਜ਼ਾਦਾ ਸੱਚੀ ਯਾਰ ਖਰਚਾ ਬਹੁਤ ਵੱਧ ਜਾਂਦਾ ਐ। ਦੇ ਨਾਲ ਮੋਬਾਈਲ ਨਾਲ ਰਿਚਾਰਜ ਦਾ ਖਰਚਾ ਤਾਂ ਬਹੁ ਜ਼ਾਦੇ ਹਾਈ ਏ।
ਹਾਂ ਮਤਲਬ ਏ ਤੋ ਚੰਗਾ ਤਾਂ ਨਾ ਬੰਦਾ ਨਾ ਇੱਕ ਆਪਨੇ ਘਰ ਚ ਜੇ ਕੋਈ ਬਜ਼ੁਰਗ ਆ ਤਾਂ ਓ ਬਟਨ ਆਲਾ ਫੋਨ ਲੇ-ਲੇ। ਬੱਚੇ ਜਿਨਾਂ ਨੂੰ ਜ਼ਰੂਰੀ ਐ ਇੱਕ ਟੱਚ ਫੋਨ ਲੇ ਲੇਨ ਮਤਲਬ ਇੱਕ ਈ ਸ਼ੇਅਰਿੰਗ ਓਹ ਕਰ ਰਏ ਨੇ ਕਿਓਂਕਿ ਏਦਾਂ ਦਾ ਬੰਦਾ ਚਾਰਜਾਂ ਚ ਈ ਪੈ ਜਾਂਦਾ ਐਡਾ ਮੈਂਗ
ਅਲੱਗ‌-ਅਲੱਗ ਫੋਨ ਤਾਂ ਮਤਲਬ ਯਾਰ ਮੈਨੂੰ ਤਾਂ ਨੀ ਲੱਗਦਾ ਅਲੱਗ ਫੋਨ ਇੰਨੀ ਰਿਕੁਆਇਰਮੈਂਟ ਐ ਜੇ ਕੋਈ ਹਸਬੈਂਡ ਵਾਈਫ ਐ ਓ ਇਕ ਫੋਨ ਸ਼ੇਅਰ ਕਰ ਸਕਦੇ ਨੇ, ਮਤਲਬ ਹੁਨ ਅੱਜ ਦੇ ਜ਼ਮਾਨੇ ਚ ਹਰੇਕ ਦਾ ਅਲੱਗ ਫੋਨ ਹੁੰਦਾ ਓਦੇ ਖਰਚੇ ਬਹੁ ਜਾਦਾ ਹਾਈ ਜਾਂਦੇ ਨੇ।
ਹਾਂਜੀ ਹਾਂ, ਚਲੋ ਜੀ ਠੀਕ ਐ।
ਓਕੇ।